ਸੱਸਰੀ ਕਾਲ ਜੀ।
ਹਾਂਜੀ ਸੱਸਰੀ ਕਾਲ ਜੀ। ਹੋਰ ਸੁਣਾਓ, ਘਰ ਪਰਿਵਾਰ ਸਭ ਵਧੀਆ, ਹਾਂਜੀ ਜੀ ਸਭ ਵਧੀਆ
ਹਾਂਜੀ ਐਧਰ ਵੀ ਸਭ ਵਧੀਆ ਜੀ ਸਭ ਵਧੀਆ, ਹੋਰ ਕੀ ਕਰਦੇ ਸੀਗੇ?
ਬਸ ਘਰ ਬੈਠੇ ਸੀ ਆਪਾਂ, ਗੇਮ ਵਗੈਰਾ ਖੇਡ ਰਹੇ ਸੀ। ਇਹੋ ਕੈਰਮ ਬੋਰਡ ਜਾਂ ਫੇਰ ਲੂਡੋ ਕੀ
ਅੱਛਾ, ਮਤਲਬ ਕਿ ਤੁਹਾਨੂੰ ਮਤਲਬ ਇਹ, ਤੁਸੀਂ ਮਤਲਬ ਇੰਡੋਰ, ਆਊਟਡੋਰ ਦੋਨੋ ਖੇਲਦੇ ਓ? ਜਾਂ ਫੇਰ ਬਸ ਘਰ ਬੈਠ ਕੇ
ਨਾ ਇੰਡੋਰ, ਆਊਟਡੋਰ ਦੋਨੋ, ਆਪਾਂ ਸਵੇਰੇ ਪਹਿਲੇ ਕ੍ਰਿਕੇਟ ਖੇਡ ਕੇ ਆਏ ਸੀ ਬਾਹਰ ਫੇਰ ਆ ਕੇ, ਨਹਾ ਧੋ ਕੇ, ਨਾਸ਼ਤਾ ਕਰਕੇ ਆਪਾਂ ਹੁਣ ਕੈਰਮ ਬੋਰਡ ਵਗੈਰਾ ਖੇਲਣ
ਅੱਛਾ ਜੀ ਠੀਕ ਐ ਜੀ ਠੀਕ ਐ।
ਦੋਨੋ ਗੇਮਾਂ ਸਾਨੂੰ ਦਿੱਤੀਆ ਵਧੀਆ ਲੱਗਦਾ ਦੇਖੋ, ਆਊਟਡੋਰ ਗੇਮ ਤੇ ਜਾਂ ਫਿਜ਼ੀਕਲ ਐਕਟੀਵਿਟੀ ਹੋ ਜਾਂਦੀ ਏ।
ਹਾਂ, ਐਹ ਤੇ ਹੈ ਫਿਜ਼ੀਕਲ ਐਕਟੀਵਿਟੀ ਹੁਣ ਤੇ ਤੁਸੀਂ ਦੇਖਿਆ ਹੋਣਾ ਜਗਾ- ਜਗਾ ਤੇ ਨਾ, ਪੈਲੇ ਕੀ ਹੁੰਦਾ ਸੀ। ਆਹ ਲੋਕੀ, ਅਹ ਬਾਹਰ ਜਿਵੇਂ ਗਰਾਉਂਡ ਹੋ ਗਿਆ ਵੱਡਾ ਜਾਂ ਫੇਰ ਆਪਣੀ ਹੀ ਸਟ੍ਰਰੀਟ ਵਿੱਚ, ਗਲੀ ਵਿੱਚ ਹੀ ਲੋਕੀ ਬੈਟ-ਬੋਲ ਖੇਲਦੇ ਸੀ ਬੱਚੇ, ਕਿੰਨਾ ਖੇਲਦੇ ਸੀ। ਤੇ ਅਸੀਂ ਆਪ ਵੀ ਖੇਲੇ ਹੋਏ ਆਂ, ਲੇਕਿਨ ਹੁਣ ਮੈਂ ਦੇਖਿਆ ਕਿ ਐਹ ਨਾ ਅਕੈਡਮੀ ਵਗੈਰਾ ਬਣ ਗਈ ਐ ਇੱਕ ਮਤਲਬ ਕਿ ਅਹ ਅਲੱਗ ਹੀ ਉਹਨਾਂ ਨੇ ਨਾ, ਅਹ ਪੈਸਾ ਕਮਾਉਣ ਲਈ, ਇਹੀ ਸੋਚ ਲਓ ਕਿ ਪੈਸਾ ਕਮਾਉਣ ਲਈ ਇੱਕ ਨਾ ਜਗਹਾ ਬਣਾ ਦਿੰਦੇ ਨੇ, ਕਿ ਤੁਸੀਂ ਆਓ ਔਰ ਮੈਚ ਖੇਲੋ ਆਪਣਾ, ਤੇ ਜਾਓ, ਤੇ ਉਹਦੀ ਫੀਸ ਵੀ ਲੱਗਦੀ ਐ ਮੇਰੇ ਖਿਆਲ
ਹਾਂਜੀ- ਹਾਂਜੀ ਓ ਚੀਜ਼ ਦੇਖੋ ਜਿਵੇਂ ਸ਼ਹਿਰ ਵਿੱਚ ਤੁਸੀਂ ਪਾਉਂਦੇ ਹੋਗੇ, ਤੇ ਉੱਧਰ ਨੈੱਟ ਵਗੈਰਾ ਲੱਗੇ ਹੋਏ ਨੇ ਲਾਈਟਾਂ ਆਲੇ
ਹਾਂਜੀ-ਹਾਂਜੀ-ਹਾਂਜੀ
ਓ ਚੀਜ਼ ਬਣ ਗਈ ਐ ਦੇਖੋ ਉੱਧਰ ਦਿਨ ਰਾਤ ਵੀ ਖੇਲ ਸਕਦੇ ਓ, ਫੀਸ ਉੱਧਰ ਦੀ ਮਤਲਬ ਲੈਂਦੇ ਨੇ ਜਿਵੇਂ ਸੱਤ ਸੌ ਰੁਪਏ ਦਾ ਇੱਕ ਘੰਟਾ ਹੋ ਗਿਆ ਜਾਂ ਫੇਰ ਅਗਰ ਰਾਤ ਹੈਗੀ ਏ, ਤਾਂ ਫੇਰ ਹਜ਼ਾਰ ਰੁਪਏ ਇੱਕ ਘੰਟਾ ਹੋ ਗਿਆ, ਐਵੇਂ ਮਤਲਬ ਕਿ ਪੈਸੇ ਕਮਾਣ ਦਾ ਉਹਨਾਂ ਨੇ ਜ਼ਰੀਆ ਬਣਾਇਆ ਹੋਇਆ, ਕਿਉਂਕਿ ਦੇਖੋ ਅੱਜ -ਕੱਲ ਅੱਜ ਕੱਲ੍ਹ ਕ੍ਰਿਕਟ ਦਾ ਕਰੇਜ਼ ਇੰਨਾ ਹੋ ਗਿਆ ਲੋਕੀ ਹਰ ਕੋਈ ਖੇਲਦੈ ਬੱਚੇ ਤੋਂ ਬੱਚੇ ਤੋਂ ਲੈ ਕੇ ਵੱਡ
ਵੱਡੇ ਤੱਕ ਹਾਂਜੀ, ਉਹੀ ਮੈਂ ਕੀ ਪਹਿਲੇ ਮੈਂ ਦੇਖਦੀ ਸੀ ਨਾ ਜਿੱਦਾਂ ਅਸੀਂ ਘਰੇ ਖੇਲਦੇ ਸੀ ਸਾਡੇ ਟਾਈਮ ਤੇ ਤੇ ਅਸੀਂ ਕੀ ਕਰਦੇ ਸੀ ਅਗਰ ਕਿ ਨਾਮ ਸਾਡੇ ਕੋਲ ਟਾਈਮ ਹੁੰਦਾ ਸੀ ਮਤਲਬ ਕਿ ਪੜ੍ਹਾਈ ਤੋਂ ਬਾਦ ਤੇ ਅਸੀਂ ਬਾਹਰ ਆਪਣੇ ਅ ਗਲੀ ਚ ਖੜੇ ਹੋ ਜਾਣਾ ਤੇ ਉੱਥੇ ਅਸੀਂ ਕਦੀ ਮਤਬ ਮਤਲਬ ਬੜੀ ਗੇਮਾਂ ਸੀ ਉਸ ਟੈਮ ਅਸੀਂ ਅਹ ਛੋਟੇ ਹੁੰਦੇ ਆ ਜੋ ਖੇਲੀਆਂ ਨੇ ਖੋ-ਖੋ ਹੋ ਗਿਆ ਕ੍ਰਿਕਟ ਹੋ ਗਿਆ, ਬੈਡਮਿੰਟਨ ਹੋ ਗਿਆ। ਮਤਲਬ ਕਿ ਫਿਜ਼ਕਲ ਐਕਟੀਵਿਟੀ ਕਰਨ ਆਸਤੇ ਸਾਡੇ ਕੋਲ ਬਹੁਤ ਸੀ। ਅਹ ਕੁਛ ਹੈਗਾ ਸੀ, ਲੇਕਿਨ ਹੁਣ ਤੁਸੀਂ ਅੱਜ ਦੇ ਟੈਮ ਤੇ ਦੇਖ ਰਹੇ ਹੋ ਅ ਬਿਜੀ ਸ਼ਡਿਊਲ ਕਾਰਨ ਜਿਵੇਂ ਕੋਈ ਨੌਕਰੀ ਪੇਸ਼ੇ ਵਾਲਾ ਬੰਦਾ ਐ ਜਾਂ ਫੇਰ ਕੋਈ ਪੜ੍ਹਾਈ ਵਾਲਾ ਬੱਚਾ ਹੈਗੇ ਉਹ ਆਪਣੇ ਫ੍ਰੀ ਟਾਈਮ ਤੇ ਅ ਗਲੀ ਵਿੱਚ ਨਾ ਖੇਲਕੇ ਏਹ ਪੈਸੇ ਪੇਅ ਕਰਕੇ ਖੇਲਦੇ ਐਹ ਤੁਸੀਂ ਦੇਖਿਆ ਹੋਣਾ, ਤੇ
ਸੀ ਜਿਵੇਂ ਛੁਪਨ ਛਪਾਈ ਖੇਲ ਲੈਂਦੇ ਸ ਸੀ ਲੱਕੜ ਲੱਕੜ ਮਤਲਬ ਕਿੰਨੀ ਗੇਮਾਂ ਸੀ ਪਹਿਲੇ ਆ ਔਰ ਸਾਰਾ-ਸਾਰਾ ਦਿਨ ਗਲੀਏ‌ ਚ ਰਹਿੰਦੇ ਸੀ ਤੇ ਅੱਜ-ਕੱਲ੍ਹ ਦੇ ਬੱਚੇ ਜਿਵੇਂ ਦੇਖਲੋ ਘਰੋਂ ਬਾਹਰ ਹੀ ਨਈ ਨਿਕਲਦੇ ਘਰ ਹੀ ਫੋਨ ਤੇ ਕੋਈ ਕੋਈ ਨਾ ਕੋਈ ਗੇਮਾਂ ਲਾ ਕੇ ਖੇਲ ਲੈਂਦੇ ਨੇ ਕੈਰਮ ਬੋਰਡ ਵੀ ਅੱਜ ਕੱਲ ਫੋਨ ਤੇ ਖੇਲਦੇ ਨੇ ਲੂਡੋ ਵੀ ਹੋਰ ਵੀ ਜਿਹੜੀ ਗੇਮਾਂ ਆ ਗਈਆਂ।
ਤੁਸੀਂ ਅ ਜੇ ਅਸੀਂ ਪਹਿਲੇ ਲੂਡੋ ਖੇਲਣਾ ਤੇ ਅਸੀਂ ਇੱਕ ਸਾਨੂੰ ਲੂਡੋ ਦੀ ਇੱਕ ਗੇਮ ਮਿਲਦੀ ਸੀ। ਜੋ ਅਸੀਂ ਖਰੀਦ ਕੇ ਲੈਕੇ ਆਂਦੇ ਸੀ। ਕੈਰਮ ਬੋਟ ਮਿਲਦਾ ਸੀ ਜੋ ਅਸੀਂ ਖਰੀਦ ਕੇ ਲੈ ਕੇ ਆਂਦੇ ਸੀ ਅੱਜ ਕੱਲ ਤੁਸੀਂ ਦੇਖਿਆ ਹੋਣਾ ਫੋਨ ਚੀ ਤੁਸੀਂ ਫੋਨ ਲੈ ਲੋ ਜਾਂ ਟੈਬ ਲੈ ਲੋ ਟੈਬ ਸਭ ਤੋਂ ਹੁਣ ਅੱਜ ਕੱਲ੍ਹ ਜ਼ਿਆਦਾਤਰ ਬੱਚਿਆਂ ਕੋਲ ਟੈਬ ਬੜੇ ਹੁੰਦੇ ਨੇ ਬਈ ਵੱਡੀ ਸਕਰੀਨ ਹੋਏਗੀ ਤੇ ਅਸੀਂ ਦੇਖਾਂਗੇ ਉਦੇ ਵਿੱਚ ਤੇ ਉਦੇ ਵਿੱਚ ਹੀ ਉਹਨਾਂ ਨੇ ਕੈਰਮ ਬੋਟ ਡਾਊਨਲੋਡ ਕੀਤਾ ਹੋਇਆ ਅਹ ਲੂਡੋ ਡਾਊਨਲੋਡ ਕੀਤੀ ਹੋਈ ਐ ਤੇ ਮਤਲਬ ਕਿ ਦੇਖੋ ਗੇਮਸ ਅਸੀਂ ਅਗਰ ਖੇਲ ਰੇ ਆ ਤੇ ਆਪਣੇ ਅੱਖਾਂ ਨੂੰ ਵੀ ਅਸੀਂ ਦੇਖੋ ਕਿੰਨਾ ਉਹ ਕਰ ਰੇ ਆ ਅਹ ਕਿ ਨਾਮ ਨੁਕਸਾਨ ਪਹੁੰਚਾ ਰਹੇ ਆ। ਅਸੀਂ ਐਹ ਨੀ ਸੋਚ ਰਹੇ ਕਿ ਸਾਨੂੰ ਚੀਜ਼ ਮਤਲਬ ਕਿ ਜੋ ਓਰੀਜਨਲ ਚੀਜ਼ ਐ ਉਹਦਾ ਇਸਤੇਮਾਲ ਕਰਕੇ ਸਾਨੂੰ ਖੇਲਣਾ ਚਾਈਦਾ ਅਸੀਂ ਉਹੀ ਚੀਜ਼ਾਂ ਨੂੰ ਹੀ ਫੋਨ ਦੇ ਵਿੱਚ ਲੈ ਕੇ ਆ ਰਹੇ ਆ।
ਸਹੀ ਗੱਲ ਆ ਆਪਾਂ ਜਿਵੇਂ ਹੁਣ ਨੈਚੁਰਲ ਖੇਲਦੇ ਸੀ ਪਹਿਲੇ ਉੱਧਰ ਕਿੰਨਾ ਮਤਲਬ ਇੰਜੋਏ ਵੀ ਹੋ ਜਾਂਦਾ ਸੀ। ਐਕਸਾਇਟਵੈਂਟ ਵੀ ਹੋ ਜਾਂਦੀ ਸੀਗੀ ਕਿ ਕਹਿੰਦੇ ਨੇ ਪਰ ਅੱਜ ਜਿਵੇਂ ਫੋਨ ਵਿੱਚ ਅੱਖਾਂ ਵੀ ਵਾੜ ਕੇ ਹੋ ਤੇ ਗੇਮ ਵਿਚ ਵੀ ਮਜ਼ਾ ਨੀ ਆਂਦਾ ਅੱਜ-ਕੱਲ੍ਹ ਫੋਨ ਵਿਚ ਤੇ
ਪਹਿਲੇ ਮੈਨੂੰ ਤੇ ਤੁਸੀਂ ਐਹ ਦੱਸੋ ਕਿ ਤੁਹਾਨੂੰ ਹਾਂਜੀ-ਹਾਂਜੀ ਮੈਨੂੰ ਐਹ ਦੱਸੋ ਤੁਸੀਂ ਕਿ ਤੁਹਾਨੂੰ ਆਊਟਡੋਰ ਗੇਮਸ ਅੱਛੀਆਂ ਲੱਗਦੀਆਂ ਹਨ। ਜਾਂ ਐਨਡੋਰ
ਦੇਖੋ ਆਊਟਡੋਰ ਗੇਮਸ ਵੀ ਵਧੀਆ ਲੱਗਦੀਆਂ ਜਦੋਂ ਆਪਾਂ ਸਵੇਰੇ ਉੱਠਦੇ ਆ ਕਿਉਂਕਿ ਸਵੇਰੇ-ਸਵੇਰੇ ਦੇਖੋ ਸਰੀਰ ਖੁੱਲ ਹੁੰਦਾ ਤਾਂ ਆਪਾਂ ਆਊਟਡੋਰ ਗੇਮਸ ਖੇਲਣ ਚਲੇ ਜਾਣੇ ਆ ਕ੍ਰਿਕਟ ਵਗੈਰਾ ਤੇ ਜਦੋਂ ਥੱਕ ਕੇ ਆ ਜਾਣੇ ਆ ਫੇਰ ਨਾਹ ਧੋ ਕੇ ਨਾਸ਼ ਨਾਸ਼ਤਾ ਵਗੈਰਾ ਕਰਕੇ ਇੰਡੋਰ ਗੇਮ ਖੇਲ ਲੈਣੇ ਆ ਕਿਉਂਕਿ ਦੇਖੋ ਦੁਪਹਿਰੀ ਫੇਰ ਧੁੱਪ ਹੋ ਜਾਂਦੀ ਏ ਫੇਰ ਆਪਾਂ ਕੱਲੇ ਤਾਂ ਦੇਖੋ ਨਿਕਲ ਨੀਂ ਸਕਦੇ ਬਾਹਰ। ਕਿਉਕਿ ਸ਼ਾਮ ਦੂਜੇ ਬੱਚੇ ਨੀਂ, ਆਂਦੇ ਕਿਉਂਕਿ ਦੇਖੋ ਦੂਜੇ ਬੱਚੇ ਅਗਰ ਔਣਗੇ ਤਾਂ ਹੀ ਆਪਾਂ ਬਾਹਰ ਦੀ ਗੇਮ ਖੇਲ ਸਕਦੇ ਆ। ਇਨਡੋਰ ਗੇਮਸ ਵਿੱਚ ਆਪਾਂ ਘਰਦੀ ਜਿਵੇਂ ਬੈਠ ਕੇ ਖੇਡ ਲੈਂਣੇ ਆ ਕੈਰਮ ਬੋਰਡ ਜਾਂ ਫੇਰ ਲੂਡੋ। ਕੋਈ ਵੀ ਚੀਜ਼ ਚੀਜ਼ਾਂ ਵਧੀਆ ਲੱਗਦੀਆਂ ਦੇਖੋ ਜਿਹਦੇ 'ਚ ਇੰਜੋਏ ਹੋ ਜਾਵੇ। ਉਹ ਚੀਜ਼ ਤਾਂ ਸਭ ਤੋਂ ਵਧੀਆ ਲੱਗਦੀ ਹੈ।
ਬਿਲਕੁਲ ਸਹੀ ਜੀ ਬਿਲਕੁਲ ਸਹੀ।
ਉੱਚ ਤੁਸੀਂ ਦੇਖ ਸਕਦੇ ਹੋ ਬਾਹਰ ਹੀ ਨਿਕਲਦੇ ਸਵੇ ਰਾਤੀ ਲੇਟ ਸੋਂਦੇ ਨੇ ਸਵੇਰੇ
ਐਕਟੀਵਿਟੀ ਨਹੀਂ ਹੈ ਦੇਖੋ ਫਿਜ਼ਕਲ ਐਕਟੀਵਿਟੀ ਜਿੰਨੀ ਸਾਡੇ ਕੋਲ ਹੋਣੀ ਚਾਹੀਦੀ ਹੈ। ਉਹ ਸਾਡੇ ਕੋਲ ਕੱਟੀ ਜਾ ਰਹੀ ਹੈ। ਦੇਖੋ ਸਾਡੇ ਅੱਗੇ ਜਿਹੜੇ ਮਤਲਬ ਕਿ ਜਨਰੇਸ਼ਨ ਆ ਰਹੀ ਹੈ। ਉਹ ਇਸ ਚੀਜ਼ ਨੂੰ ਮੈਂ ਹਰ ਜੀ ਮਤਲਬ ਕਿ ਮੈਂ ਕਿੱਧਰੇ ਚਲੀ ਜਾਵਾਂ ਜਾਂ ਮੈਂ ਗੁਰਦੁਆਰਾ ਸਾਹਿਬ ਚਲੀ ਜਾਵਾਂ ਜਾਂ ਮੈਂ ਕਿਸੀ ਮਤਲਬ ਕਿ ਮੋਲ ਚ ਚਲੀ ਜਾਂ ਕਿਸੇ ਸ਼ੋਰੂਮ 'ਚ ਚਲੀ ਜਾਂ, ਮੈਂ ਉੱਥੇ ਦੇਖਦੀ ਹਾਂ ਅਗਰ ਪੇਰੈਂਟਸ ਦੇ ਨਾਲ ਬੱਚਾ ਹੈਗਾ ਜੇ ਪੇਰੈਂਟਸ ਸ਼ੋਪਿੰਗ ਕਰਨ ਤੇ ਬੱਚੇ ਨੂੰ ਇੱਕ ਜਗ੍ਹਾ ਤੇ ਬਿਠਾ ਕੇ ਨੂੰ ਫੋਨ ਦਿੱਤ ਦਿੱਤਾ ਹੋਇਆ ਕਿ ਐਲੋ ਜੀ ਫੋਨ ਤੇ ਉਹਦੇ ਵਿੱਚ ਜਿਵੇਂ ਅੱਜ-ਕੱਲ ਤੁਸੀਂ ਦੇਖਿਆ ਹੋਣਾ ਐ ਪਬਜੀ ਵਗੈਰਾ ਮਤਲਬ ਕਿ ਬੜੇ ਅਲੱਗ-ਅਲੱਗ ਨਾਮ ਆ ਗਏ ਨੇ ਗੇਮਸ ਦੇ ਤੇ ਉਹ ਗੇਮਸ ਦੇ ਵਿੱਚ ਅਹ ਬਿਲਕੁਲ ਰੁਝੇ ਹੋਏ ਨੇ ਬਿਲਕੁਲ ਉਹਦੇ ਵਿੱਚ ਵੜੇ ਹੋਏ ਨੇ ਕਿ ਹਾਂਜੀ ਇਹ ਸਾਨੂੰ ਇਹ ਗੇਮਸ ਤੋਂ ਇਲਾਵਾ ਕੁਛ ਨੀ ਦੇਖ ਖਰਿਆ
ਹਾਂਜੀ ਸਹੀ ਗੱਲ ਹੈ ਦੇਖੋ ਜ਼ਿਆਦਾਤਰ ਅੱਜ-ਕੱਲ ਛੋਟੇ ਬੱਚੇ ਵੀ ਐਨਕ ਲੱਗ ਗੀ ਜਿਹਨਾਂ ਨੂੰ ਦੇਖ ਸਕਦੇ ਹੋ ਫੋਨ ਵਿਚੇ ਵੜੇ ਰਹਿੰਦੇ ਨੇ ਸਾਰਾ-ਸਾਰਾ ਦਿਨ ਜਿਹਦੇ ਕਰਕੇ ਮਤਲਬ ਕਿ ਆਪਣਾ ਮਾਇੰਡ ਵੀ ਇੱਕ ਤਰ੍ਹਾਂ ਦਾ ਫੋਨ ਵਿੱਚ ਸਾਰਾ ਵਾੜ ਦਿੰਦੇ ਨੇ ਜਿਹਦੇ ਕਰਕੇ ਪੜਾਈ ਵੀ ਨੀ ਹੁੰਦ। ਦੀ ਤੇ ਬਾਅਦ ਵਿੱਚ ਫਿਰ ਪੇਰੈਂਟਸ ਆ ਜਿਵੇਂ ਪਹਿਲੇ ਪੇਰੈਂਟਸ ਕਹਿੰਦੇ ਸੀ ਬਈ ਘਰ ਆ ਜਾ ਹੁਣ ਸਾਰਾ ਦਿਨ ਬਾਹਰ ਕਹਿੰਦੇ ਰਹਿੰਦੇ ਹੋ ਅੱਜ-ਕੱਲ ਦੇ ਪੇਰੈਂਟਸ ਕਹਿੰਦੇ ਨੇ ਸਾਰਾ ਦਿਨ ਘਰ ਬੈਠੇ ਰਹਿੰਦੇ ਹੋ ਫੋਨ ਚਲਾਉਂਦੇ ਰਹਿੰਦੇ ਹੋ ਬਾਹਰ ਦੁਨੀਆਂ ਵੀ ਦੇਖਲਓ ਹਾਂ ਬ- ਬੱਚੇ ਅੱਜ-ਕੱਲ ਬਾਹਰ ਨਿਕਲ ਕੇ ਰਾਜੀ ਹੀ ਨਹੀਂ ਹੈ, ਖੇਲਦੇ ਹੀ ਨੀ ਅੱਜ-ਕੱਲ ਬੱਚੇ।
ਤੇ ਕੁਛ ਉਹਨਾਂ ਨੂੰ ਨਾਂ ਨੌਲੇਜ ਵੀ ਕੱਟੀ ਜਾ ਰਹੀ ਹੈ। ਤੁਸੀਂ ਕਿਸੇ ਬੱਚੇ ਨੂੰ ਪੁੱਛ ਲਓ ਕਿਸੇ ਚੀਜ਼ ਦੇ ਬਾਰੇ ਬਈ ਸਾਨੂੰ ਪਾਣੀ ਕਿਉਂ ਪੀਣਾ ਚਾਹੀਦਾ ਹੈ ਜਾਂ ਫਿਰ ਸਾਨੂੰ ਗੇਮਸ ਕਿਉਂ ਖੇਲਣੀਆਂ ਮਤਲਬ ਕਿ ਫਿਜ਼ੀਕਲ ਐਕਟੀਵਿਟੀ ਕਿਉਂ ਕਰਨੀ ਚਾਹੀਦੀ ਹੈ ਜਾਂ ਸਾਨੂੰ ਗੁਰਦੁਆਰੇ ਕਿਉਂ ਜਾਣਾ ਚਾਹੀਦਾ ਹੈ ਜਾਂ ਸਾਨੂੰ ਬੁੱਕ ਕਿਉਂ ਪੜ੍ਹ ਤੇ ਉਹਨਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਨੌਲੇਜ ਨਹੀਂ ਹੋਏਗੀ ਹਾਂ। ਤੁਸੀਂ ਉਹਨਾਂ ਨੂੰ ਕਿਸੇ ਗੇਮਸ ਬਾਰੇ ਪੁੱਛ ਲਓਗੇ ਨਾ ਜਿਹੜੀ ਉਹ ਕੋਈ ਗੇਮਾਂ ਅੱਜ ਕੱਲ ਚਲੀਆਂ ਤੁਹਾਨੂੰ ਦੱਸਿਆ ਮੈਂ ਹੁਣੇ ਐਪ ਅ ਕੀ ਨਾਮ ਪਬਜੀ ਵਗੈਰਾ ਹੋਰ ਤੇ ਤੁਸੀਂ ਉਹਨਾਂ ਬਾਰੇ ਪੁੱਛੋਗੇ ਤੇ ਤੁਹਾਨੂੰ ਫਟਾਕ ਜਵਾਬ ਦੇਣਗੇ ਇੱਕ ਮਿੰਟ ਚ ਕਿ ਹਾਂਜੀ ਇਸ ਮੇਂ ਇਹਦੇ ਵਿੱਚ ਐਵੇਂ ਹੁੰਦਾ ਇਹਦੇ ਵਿੱਚ ਐਵੇਂ ਹੁੰਦਾ ਇਹਦੇ ਵਿੱਚ ਐਵੇਂ ਹੁੰਦਾ।
ਸਹੀ ਗੱਲ ਹੈ ਦੇਖੋ ਇਤਿਹਾਸ ਬਾਰੇ ਵੀ ਉਹਨਾਂ ਨੂੰ ਬੜਾ ਘੱਟ ਪਤਾ ਹੀ ਹੈ ਤੁਸੀਂ ਫੋਨ ਬਾਰੇ ਕੋਈ ਮਰਜੀ ਨੋਜ ਲੈ ਲੈ ਉਹਨਾਂ ਕੋਲੋਂ ਏ ਟੂ ਜੈਡ ਮਤਲਬ ਤੁਹਾਨੂੰ ਉਹ ਸਮਝਾ ਦੇਣਗੇ ਜੋ ਤੁਹਾਨੂੰ ਬਿਲਕੁਲ ਨੀ ਆਉਂਦਾ ਨਾ ਤੁਹਾਨੂੰ ਉਹ ਵੀ ਪਤਾ ਲੱਗ ਰਿਹਾ। ਕਿਵੇਂ ਹੁੰਦਾ ਕੀ ਨਹੀਂ ਕਿਉਂਕਿ ਬੱਚੇ ਇਨਾ ਕ ਸਮਝੇ ਹੁੰਦੇ ਨੇ ਤੇ ਅੱਗੇ ਸਮਝਾ ਵੀ ਦਿੰਦੇ ਨੇ ਸਿਰਫ ਫੋਨ ਫੋਨ ਦੇ ਬਾਰੇ ਪਰ ਆਈ ਓ ਸਿਰਫ ਪਰ ਤੁਸੀਂ ਹੋਰ ਕੋਈ ਗੱਲ ਪੁੱਛ ਲਓ ਉਹ ਉਹਨਾਂ ਦੇ ਮਤਲਬ ਦਿਮਾਗ ਵਿੱਚ ਨੀ ਆਉਂਦੀ ਕਿਵੇਂ ਮਤ ਮਤਲਬ ਐਕਸਪਲੇਨ ਕਰਿਓ ਚੀਜ਼ ਉਹਨਾਂ ਨੂੰ ਪਤਾ ਹੀ ਨਹੀਂ ਜਿਆਦਾ ਉਸ ਬਾਰੇ ਐਕਸਪਲੇਨ ਕਿਵੇਂ ਕਰਨਗੇ ਉਸ
ਹਾਂਜੀ ਤੇ ਤੁਸੀਂ ਇਹ ਵੀ ਦੇਖੋ ਨਾ ਜਿਵੇਂ ਅਸੀਂ ਹੁਣ ਤੁਸੀਂ ਮੈਨੂੰ ਦੱਸਿਆ। ਕਿ ਸਾਡੇ ਟਾਈਮ ਚ ਗੇਰ ਕਿੰਨੀਆਂ ਗੇਮਸ ਹੁੰਦੀਆਂ ਸੀ। ਅਸੀਂ ਹਾਈਡਨ ਸੀ, ਛੁਪਣ-ਛੁਪਾਈ, ਪਕੜਨ ਪਕੜਾਈ ਮਤਲਬ ਕਿ ਅ ਅ ਇੱਕ ਦੂਸਰੇ ਨਾਲ ਖੇਲਣਾ। ਅ ਭੱਜਣਾ, ਦੌੜਨਾ ਜਿਦੇ ਨਾਲ ਸਾ ਡੀ ਅ ਕਿ ਐਕਸਰਸਾਈਜ਼ ਵੀ ਪੂਰੀ, ਤੰਦਰੁਸਤ ਮਤਲਬ ਕਿ ਅਸੀਂ ਰੈਂਦੇ ਸੀ। ਭੱਜ ਕੇ ਯੇ ਵੋ ਬੜਾ ਮਤਲਬ ਕੀ ਗੇਮਸ ਅਸੀਂ ਐਸੀਆਂ, ਐਸੀਆਂ ਖੇਲੀਆਂ। ਕਦੇ ਉੱਠਕ-ਬੈਠਕ ਬਹੁਤ ਐਸੀਆਂ ਅਸੀਂ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਤੇ ਏਹੋ ਜੀਆਂ ਗੇਮਸ ਖੇਡਦੇ ਸੀ, ਜਿਦੇ ਨਾਲ ਸਾਡੇ ਸਰੀਰ ਬਿਲਕੁਲ ਸਵਸਥ ਰੈਂਦਾ ਸੀ ਤੇ ਅੱਜ-ਕਲ ਬੱਚੇ ਇੱਕ ਜਗ੍ਹਾ ਤੇ ਤੁਸੀਂ ਓਨਾਂ ਨਾਂ ਨੂੰ ਬਿਠਾ ਦੋ ਤੇ ਅਗਰ ਤੁਸੀਂ ਓਨਾਂ ਨੂੰ ਖਿਲਾਣੀ ਐ ਤੇ ਓ ਫੋਨ ਦੇ ਵਿੱਚ ਐ, ਕੈਰਮ ਖਿਲਾਣਾ ਓ ਫੋਨ ਦੇ ਵਿੱਚ ਐ, ਅਗਰ ਤੁਸੀਂ ਹੋਰ ਕੋਈ ਗੇਮਸ ਓਨਾਂ ਨੂੰ ਦੇਣੀ ਐ ਤੇ ਓ ਵੀ ਫੋਨ ਦੇ ਵਿੱਚ ਐ। ਤੇ ਅੱਜ-ਕਲ ਤੁਸੀਂ ਹੁਣ ਦੇਖ ਖਿਆ ਹੁਣਾ ਇੱਕ ਪੀ ਐਸ ਫਾਈਵ ਨਾਮ ਦੀ ਹੁਣ ਅ ਓ ਗੇਮ ਆਈ ਐ। ਤੇ ਓ ਪੈਲਾਂ ਵੀ ਹੁੰਦੀ ਸੀ। ਹਾਂਜੀ ਓ ਪੋਲਾਂ ਵੀ ਹੁੰਦੇ ਸੀ, ਜਦ ਅਸੀਂ ਪੇ ਕਰਕੇ ਸ਼ੋਪ ਦੇ ਉ ਤੇ ਦੁਕਾਨ ਤੇ ਜਾ ਕੇ ਖੇਲਿਆ ਕਰਦੇ ਸੀਗੇ। ਪਰ ਓਦੇ ਨਾਲ ਸਾਡੀ ਐਕਟੀਵਿਟੀ ਹੁੰਦੀ ਸੀ ਕਿਉਂ ਖੜੇ ਹੋ ਕੇ ਖੇਲਦੇ ਸੀ। ਲੇਕਿਨ ਅੱਜ-ਕਲ ਏ ਤੇ ਬੈੱਡ ਤੇ ਬੈਡ ਜੋ ਸਾਹਮਣੇ ਵੀਡੀਓ ਟੀ ਵੀ ਚ ਚਲਾਓ। ਤੇ ਆਰਾਮ ਨਾਲ ਬੈਠ ਕੇ ਚਲਾਓ। ਦੇਖੋ, ਏਦੇ ਨਾਲ ਕਿੰਨਾ ਜ਼ਿਆਦਾ ਸਾਨੂੰ ਨੁਕਸਾਨ ਹੋ ਰਿਆ। ਇੱਕ ਤੇ ਬੈਣ ਬਹਿਣ ਕਾਰਨ ਇੱਕ ਸਾਨੂੰ ਸਕਰੀਨ ਦੇ ਉੱਤੇ ਪੂਰੇ ਇੱਕ ਡੇਢ ਘੰਟਾ ਬੈਠ ਕੇ ਸ ਕਰੀਨ ਨੂੰ ਦੇਖਣਾ ਓ ਸਾਡੇ ਬੱਚਿਆਂ ਲਈ ਕਿੰਨਾ ਜ਼ਿਆਦਾ ਹਾਨੀਕਾਰਕ ਹੋ ਰਿਆ।
ਓਹੀ ਤਾਂ ਦੇਖੋ, ਹੁਣ ਪੈਲੇ ਜਮਾਨੇ ਬੱਚਿਆਂ ਨੂੰ ਅਗਰ ਖੇਲਦੇ-ਖੇਲਦੇ ਚੋਟ ਵੀ ਲੱਗ ਜਾਂਦੀ ਸੀ। ਬਚ ਦੇ ਥੋੜਾ-ਬੋਤਾ ਦਰਦ ਸਹਿਣ ਕਰਕੇ ਦੁਬਾਰਾ ਖੇਲਣ ਲੱਗ ਜਾਂਦੇ ਸੀ। ਪਰ ਅੱਜ-ਕਲ ਹਲਕੀ ਜੀ ਚੋਟ ਵੀ ਲੱਗੇ ਨਾਂ ਬ ਚੇ ਰੋਣ ਲੱਗ ਜਾਂਦੇ ਨੇਂ, ਮਤਲਬ ਦਰਦ ਈ ਨੀਂ ਸਹਿਣ ਕਰ ਪਾਂਦੇ ਦੋ-ਤਿੰਨ ਦਿਨ ਚ ਓਨਾਂ ਦੇ ਵੀ ਛੁੱਟੀਆਂ ਲੈ ਹੁੰਦੇ ਨੇਂ ਬਾਈ ਸਾਨੂੰ ਚੋਟ ਲੱਗੀ ਐ, ਇੱਕ ਤਰ੍ਹਾਂ ਦਾ ਭਾਨਾ ਬਣਾ ਲੈਂਦੇ ਨੇ ਅੱਜ-ਕਲ ਤੇ ਚੋਟ ਦਾ।
ਬਿਲਕੁਲ ਜੀ, ਬਿਲਕੁਲ ਬਿਲਕੁਲ। ਓਹੀ ਨਾਂ ਅੱਜ-ਕਲ ਟਾਈਮ ਦਾ ਬੜਾ ਜ਼ਿਆਦਾ ਫ਼ਰਕ ਪੈ ਚੁੱਕਿਆ ਸਾਨੂੰ ਮਤਲਬ ਕਿ ਸਾਡੀ ਲਾਈਫ ਵਿੱਚ ਹੁਣ ਅੱਜ ਦੀ ਡੇਟ ਇਚ ਦੋ ਹਜ਼ਾਰ ਛੱਬੀ ਚੱਲ ਰਿਆ। ਤੇ ਟੈਕਨੋਲੋਜੀ ਇੰਨੀ ਕੁ ਜ਼ਿਆਦਾ ਵੱਧ ਗੀ ਐ ਇੰਨੀ ਕੁ ਜ਼ਿਆਦਾ ਵੱਧ ਗੀ ਐ ਕਿ ਅਸੀਂ ਆ ਖੁਦ ਵੀ ਟੈਕਨੋਲੋਜੀ ਦੇ ਅਨੁਸਾਰ ਚੱਲ ਰੇ ਆਂ। ਤੇ ਸਾਨੂੰ ਓਦਾ ਮਤਲਬ ਕਿ ਇੱਕ ਸਾਡੀ ਜ਼ਿੰਦਗੀ ਦਾ ਹਿੱਸਾ ਈ ਬਣ ਚੁੱਕਿਆ ਟੈਕ ਨੋਲੋਜੀ ਔਰ ਅਸੀਂ ਓਦੇ ਬਿਨਾਂ ਰੈ ਵੀ ਨੀਂ ਸਕਦੇ, ਭਾਵੇਂ ਵੱਡੇ ਹਨ ਤੇ ਭਾਵੇਂ ਛੋਟੇ ਹਨ। ਜੇ ਅਸੀਂ ਬੱਚਿਆਂ ਦੀ ਅਹ ਗ਼ਲਤੀ ਕੱਢ ਰੇ ਆਂ ਤੇ ਓ ਸਾਡੀ ਵੀ ਗ਼ਲਤੀ
ਸਈ ਗੱਲ ਐ। ਦੇਖੋ ਜੀ ਅਸੀਂ ਮਤਲਬ ਟੈਕਨੋਲੋਜੀ ਦੇ ਅਨੁਸਾਰ ਤਾਂ ਹਰ ਕੋਈ ਚੱਲਦਾ ਈ ਏ, ਹਾਂਜੀ ਆਪਾਂ ਸਾਡਾ ਈ ਹੁਣ ਪੈਲੇ ਅਰਗਾ ਸਰੀਰ ਨੀਂ ਹੈਗਾ, ਆਪਾਂ ਵੀ ਸਾਰਾ ਦਿਨ ਖੇਡ ਨੀਂ ਸਕਦੇ।
ਬਿਲਕੁਲ ਸਈ ਜੀ, ਅਸੀਂ ਸਾਡੇ ਕੋਲ ਪੈਲਾਂ ਫੋਨ ਨੀਂ ਹੁੰਦੇ ਸੀ। ਤੇ ਹੁਣ ਸਾਡੇ ਕੋਲ ਅੱਜ ਦੀ ਡੇਟ ਇੱਚ ਫੋਨ ਵੀ ਹੈ। ਹਰ ਬੰਦੇ ਕੋਲ, ਸਾਡੇ ਘਰ ਅਗਰ ਛੇ ਬੰਦੇ ਨਾਂ ਤੇ ਛੇਆਂ ਕੋਲ ਆਪਣਾ ਅਲੱਗ-ਅਲੱਗ ਫੋਨ ਹੈ। ਤੇ ਜਿਦੇ ਕਾਰਨ ਇੱਕ ਤੇ ਟਾਈਮ ਫੈਮਲੀ ਦਾ ਬਿਲਕੁਲ ਨ੍ਹੀਂ ਮਿਲਦਾ ਇੱਕ-ਦੂਸਰੇ ਨਾਲ ਬਹਿਣ ਦਾ, ਇੱਕ-ਦੂਸਰੇ ਨਾਲ ਗੱਲ ਕਰਨ ਦਾ। ਬਿਲ ਬਿਲਕੁਲ ਸਈ ਜੀ, ਹਰ, ਹਰ ਕੋਈ ਆਪਣੇ ਫੋਨ ਚ ਬੈਠ ਕੇ ਆਰਾਮ ਨਾਲ ਅ ਗੱਲਾਂ ਕਰ ਰਿਆ। ਅ ਜਿਵੇਂ ਤੁਸੀਂ ਦੇਖ ਰਹੇ ਹੋ ਐ ਫੇਸਬੁੱਕ ਵਗੈਰਾ ਇੰਸਟਾਗ੍ਰਾਮ ਯੂਟਿਊਬ ਏ ਸਭ ਚਲਾ ਰਏ ਨੇ ਬਸ। ਹਾਂ, ਓਕੇ ਜੀ ਓਕੇ ਸਾਸਰੀ ਕਾਲ।
ਸਤ ਸ਼੍ਰੀ ਅਕਾਲ ਜੀ।